ਹੋਰ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਤੁਸੀ ਸੁਣਾਓ। ਹੋਰ। ਘਰ ਸਭ ਵਧੀਆ।
ਰੋਟੀ ਬਸ ਖਾਣ ਲੱਗੀ ਸੀ ਤੁਸੀਂ ਖਾਧੀ।
ਨਹੀਂ ਭੁਖ ਨੀ ਸੀ ਅੱਜ।
ਹਾਂਜੀ ਹੈਲੋ
ਅਜ ਕੀ ਹੈਲੋ
ਹਾਂਜੀ
ਮੈਂ ਕਿਹਾ ਅੱਜ ਕੀ ਬਣਾਇਆ ਘਰ
ਅੱਜ ਅਸੀਂ ਬਣਾਇਆ ਜੀ ਅਰਬੀ ਬਣਾਈਏ ਅਰਬੀ
ਅੱਛਾ-ਅੱਛਾ ਠੀਕ ਆ ਠੀਕ ਐ
ਹਾਂਜੀ
ਹੈਂ
ਕੀ ਕਿਹ ਰਹੇ ਓ ਨਹੀਂ ਅਰਬੀ ਨਾ ਅਰਬੀ ਨਾਲ ਨਹੀਂ-ਨਹੀਂ ਅਰਬੀ ਨਾਲ ਨੀ ਕੋਈ ਮੇਲ ਹੁੰਂਦਾ ਚੋਲਾਂ ਦਾ
ਤਰੀ ਆਲੇ ਨਾਲ ਖਾ ਲਈਦੇ ਆ
ਹਾਂ ਤਰੀ ਆਲੀ ਅਰਬੀ ਹੋਵੇ ਨਾ ਫੇਰ ਕੁਈ ਜਾਂਦੇ ਨੇ
ਹਾਂ ਹੋਰ
ਹਾਂ ਹੋਏ ਆ ਅਸੀਂ ਬੁਡੀ ਹੋਏ ਅਕ
ਅੱਛਾ ਚਲੋ ਵਧੀਆ ਹੋ ਹੋਰ ਸੁਣਾਓ ਨਵੀਂ
ਗੱਡੀ ਤੇ ਗਏ ਆ ਓਹ।
ਅਸੀਂ ਅੱਜ ਸ਼ਾਮੀ ਵੈਸੇ ਅਸੀਂ ਗੱਡੀ ਤੇ ਈ ਜਾਣੇ ਆ।
ਅੱਛਾ ਅਸੀਂ ਵੀ ਅੱਜ ਗੱਡੀ ਤੇ ਈ ਗਏ ਸੀ।
ਆਹੋ ਠੀਕ ਐ ਠੀਕ ਐ।
ਗੱਡੀ ਤੇ ਨਾ ਥੋੜ੍ਹੀ ਉਹ ਕੁਛ ਰਿਪ ਰਿਪੇਰਿੰਗ ਕਰਵਾਣੀ ਸੀ ਤਾਂ ਲੈ ਗਏ ਸੀ।
ਅੱਛਾ ਅੱਛਾ ਕੀ ਕੀ ਕਰਵਾਇਆ ਰਿਪੋਰੀ?
ਹੂ, ਉਹ ਵਾਈਪਰ ਨਾ ਉਹਦੇ ਖ਼ਰਾਬ ਹੋਏ ਸੀ ਤੇ ਵਾਈਪਰ ਪਵਾਏ ਨੇ।
ਚਾ ਕਿੰਨਾ ਖਰਚਾ ਆ ਗਿਆ ਸੀ
ਸਾਡੇ ਉਹ ਇੱਕ ਵਾਈਪਰ ਸੀ ਉਹ ਅਸੀ ਸਾਢੇ ਤਿੰਨ ਸੌ ਦਾ, ਤੇ ਇੱਕ ਕਹਿ ਰਹੇ ਸੀ ਸਾਢੇ ਅੱਠ ਸੌ ਦਾ। ਤੇ ਸਾਢੇ ਅੱਠ ਸੌ ਆਲਾ ਜ਼ਿਆਦਾ ਮਹਿੰਗਾ ਸੀ ਫੇਰ, ਉਹ ਸਾਢੇ ਅੱਠ ਸੋਲੇ ਤੇ ਨਾ ਥੋੜ੍ਹੀ ਜਿਹੀ ਉੱਪਰ ਪ੍ਰੋਟੈਕਸ਼ਨ ਹੈਗੀ ਸੀ। ਤੇ ਉਹਦਾ ਰਬੜ ਵੀ ਥੋੜਾ
ਰਬੜ ਵੀ ਥੋੜਾ ਅਲੱਗ ਟਾਈਪ ਦਾ ਸੀ। ਠੀਕ ਸੀ, ਪਰ ਆਪਾਂ ਸਾਢੇ ਤਿੰਨ ਸੌ ਵਾਲਾ ਈ ਲਵਾ ਲਿਆ ਹਾਂ ਹਾਂ।
ਚਲੋ ਵਧੀਆ ਕਿੱਤੇ ਲੈ ਕੇ ਜਾਂਦੇ ਕੇ ਨਈ ਗੋਪਾਲਪੁਰਮੋਚਨ
ਨਹੀਂ ਹਜੇ ਤੱਕ ਨਹੀਂ ਗਏ ਹੁਣ ਦੇਖਦੇ ਆ ਕਦੋਂ ਏ ਮੱਸਿਆ ਕਦੋਂ ਏ
ਪਹਾੜੀ ਇਲਾਕੇ
ਕੀ ਕਹਿ ਰਹੇ ਓ?
ਮੈਂ ਕਿਹਾ ਪਹਾੜੀ ਇਲਾਕੇ ਲੈ ਕੇ ਗਏ ਓ ਕਦੇ ਗੱਡੀ।
ਨਈ ਨਈ। ਹਜੇ ਥੋੜਾ ਚਿਰ ਈ ਹੋਇਆ ਸਾਨੂੰ ਗੱਡੀ ਲਿਆ।
ਨਹੀਂ ਹਜੇ ਉਮਰ ਨਈ ਹੋਈ।
ਕਿੰਨੀ ਏਜ ਏ ਤੁਹਾਡੀ, ਵੈਸੇ ਕੁਛ ਪਤਾ ਲੱਗੇ ਮਤਲਬ ਕਿੰਨੇ ਕਰੀਬ ਅੱਛਾ। ਚਲੋ ਵਧੀਆ, ਹਾਂ ਇੱਕ ਦੋ ਸਾਲ ਦੀ ਹੋਰ ਗੱਲ ਏ ਬਣ ਜਾਏਗੀ।
ਹਾਂ। ਹਾਂਜੀ ਬਸ ਐ ਨੀ ਪੁੱਛੀਦਾ ਜੀ। ਐ ਨੀ ਪੁੱਛੀਦਾ ਜੀ, ਹੋਰ ਸੁਣਾਓ ਹੋਰ ਸੁਣਾਓ ਤੁਸੀਂ?
ਹੋਰ?
ਰਾਜੂ ਵੀਰ ਜੀ ਠੀਕ ਏ ਨਾ?
ਆਹੋ ਭਾਜੀ ਠੀਕ ਨੇ, ਨਾਲ ਚੜਵਾਏ ਨਾ ਸਾਡੇ ਆਲੇ ਠੀਕ ਨੇ। ਸਾਡੇ ਨਾਲ ਜਿੰਨੇ ਵੀ ਨਾ, ਸਾਡੇ ਦੇ ਨਾਲ
ਹਾਂ।
ਜਿਹੜੇ ਬੱਚੇ ਹੁੰਦੇ ਨੇ ਨਾ, ਉਹ ਵੀ ਵਧੀਆ ਨੇ ਬੱਚੇ ਬਹੁਤ ਵਧੀਆ ਵਧੀਆ, ਥੋੜਾ ਉਹ ਅੱਛਾ ਗ ਥੋੜੇ ਉਹ ਆਪਣਾ
ਹਾਂ ਹਾਂ ਉਹ ਟੱਲ ਟੱਲੀਆਂ ਕੋਣ ਵਜਾਂਦਾ ਉਹ ਵੱਡੇ ਵਾਲਾ ਵਜਾਂਦਾ, ਛੋਟੇ ਵਾਲਾ?
ਉਹ ਛੋਟੇ ਵਾਲਾ ਵਜਾਂਦਾ।
ਅੱਛਾ ਤੇ ਉਹ ਜਿਹੜਾ ਗਾ ਰਿਹਾ ਸੀ ਇਕ ਨਾਲ ਉਹ ਕੌਣ ਸੀ, ਉਹ ਵੱਡੇ ਵਾਲਾ ਸੀ ਛੋਟਾ?
ਉਹ ਜਿਹੜਾ ਗਾ ਰਿਹਾ ਸੀ ਉਹ ਥੋੜਾ ਮਹੱਲੇ ਚ ਹੀ ਰਹਿੰਦਾ ਲੱਗਦਾ। ਜਾਣਕਾਰ ਬੰਦੇ ਦਾ ਮੁੰਡਾ ਹੈ ਯਾਰ ਦੋਸਤ।
ਹੂੰ
ਆਪਣੇ ਈ ਏਰੀਏ ਚ ਰੈਂਦਾ ਐ ਹੋਰ ਸਣਾਓ ਤੁਸੀਂ? ਕਿਤੇ ਜਾਣਾ ਨੀ ਘੁੰਮਣ ਏਸ ਵਾਰ ਗਰਮੀਆਂ ਚ?
ਨਈਂ ਹਜੇ ਤਾਂ ਨਈਂ ਗਏ, ਚੱਲਨਾ ਤੁਸੀਂ ਚੱਲਣਿਆ ਬੋਲੋ?
ਹਾਂ ਮਨ ਤੇ ਹੈ ਆਪਣਾ ਮਤਲਬ, ਕੁਛ ਏਰੀਏ ਚ ਘੁੰਮ-ਘੁੰਮ ਕੇ ਆਈਏ ਯਾਰ ਪਹਾੜੀ ਇਲਾਕੇ ਵੱਡੇ-ਵੱਡੇ ਪਹਾੜ ਹੋਣ ਬਸ। ਇੱਕ-ਦੋ ਰਾਤਾਂ ਰੈਅ ਕੇ ਆਈਏ ਘੁੰਮ-ਫਿਰ ਆਈਏ। ਯਾਤਰਾ-ਯੂਤਰਾ ਕਰ ਆਈਏ।
ਹੋਰ?
ਬਸ ਵਦੀਆ ਜੀ ਸਬ ਵਦੀਆ, ਚੱਲਨੇ ਆ ਬੋਲੋ ਚੱਲਨੇ ਆ ਕਦੀ।
ਅੰਮ੍ਰਿਤਸਰ ਹੁੰਦੇ ਹੋਏ ਉੱਥੋਂ, ਪਟਨਾ ਸੈਬ। ਅੱਗੇ ਹਜ਼ੂਰ ਸੈਬ ਪੂਰਾ ਇੰਡੀਆ ਘੁੰਮ ਆਨੇ ਆਂ।
ਹਾਂ ਬੰਦਾ ਘੁੰਮ ਈ ਲੈਂਦਾ, ਇਆ
ਹੂੰ ਇੱਕ ਵਾਰੀ ਜਾਵੇ ਬੰਦਾ ਸਾਰਾ ਘੁੰਮ ਆਵੇ। ਹੂੰ।
ਤੇ ਜਾਏ ਬੰਦਾ।
ਗਰਮੀ ਵੀ ਬੜੀ ਹੁੰਦੀ ਐ।
ਹਾਂ-ਹਾਂ ਹੁਣ ਅੱਗੇ ਬਰਸਾਤਾਂ ਆ ਰਈਆਂ ਨਾ ਬਰਸਾਤਾਂ ਈ ਜਾਵੇ ਬੰਦਾ ਮਜ਼ਾ ਆਰਾਮ ਨਾਲ ਨਾਦਾਂ-ਤੋਂਦੈ।
ਜਾਏ ਨਾ ਬਰਸਾਤ ਦੇ ਵਿਚ। ਕਿਉਂ, ਪਹਾੜ-ਪੂੜ ਡਿੱਗਦੇ ਨੇ ਨਾ ਫੇਰ ਦਿੱਕਤ ਹੋ ਜਾਂਦੀ ਐ।
ਹਾਂ-ਹਾਂ।
ਛੋਟੇ-ਮੋਟੇ ਏਰੀਏ ਚ ਚਲੋ ਫਰਕ ਨੀ ਪੈਂਦਾ ਵੱਡੇ-ਵੱਡੇ ਜੇੜੇ ਪਹਾੜ ਜੇੜੇ ਪੱਥਰਾਂ ਦੇ ਪਹਾੜ ਹੁੰਦੇ ਨੇ ਨਾ ਓ ਤੇ ਚਲੋ ਟਿੱਕ ਜਾਂਦੇ ਨੇ ਜੇੜੇ ਮਿੱਟੀ ਦੇ ਪਹਾੜ ਹੁੰਦੇ ਨੇ ਨਾ ਓ, ਓ ਡਿੱਗ ਜਾਂਦੇ।
ਹਾਂ ਓ ਨੀ ਡਿਗਦੇ ਹਾਂ ਮੀਂਹ ਆਂਦਾ ਰੈਂਦਾ ਨਾ ਤੇ ਮਿੱਟੀ ਪਿਘਲਦੀ ਰੈਂਦੀ ਐ।
ਹਾਂ ਵੈਸੇ ਤਾਂ ਜੀ ਪਹਾੜੀ ਇਲਾਕੇ ਚ ਹੁੰਦੀ ਰੈਂਦੀ ਆ, ਨੋਰਮਲ ਐ।
ਹੂੰ-ਹੂੰ। ਬੋਤ ਰਿਸਕ ਹੁੰਦਾ ਐ ਐਵੇਂ ਦੀ ਜਗਾ ਤੇ ਜਾਣ ਆਸਤੇ।
ਹਾਂ ਰਿਸਕ ਤੇ ਹੁੰਦਾ ਐਮ, ਓ ਤੁਆਡੀ ਚੱਲਦੀ।
ਹਾਂਜੀ-ਹਾਂਜੀ।
ਹੋ ਗਿਆ, ਸਕੂਲ ਹੋ ਗਿਆ ਕਮਪਲੀਟ?
ਹਾਂਜੀ-ਹਾਂਜੀ ਓ।
ਦੀ ਤਿਆਰੀ ਐ?
ਹਾਂ ਤੇ ਕਿਤੇ ਆ।
ਸੀ।
ਮੈਂ ਸੀ ਜੀ ਕੋਮਰਸ।
ਅੱਛਾ ਵੈਸੇ ਕਿਦੇ ਵਿੱਚ ਕਿਦੇ ਵਿੱਚ ਆਂਦੀ ਐ ਕੋਮਰਸ ਮਤਲਬ।
ਏ ਆਂਦੀ ਐ ਜੀ ਅਕਾਉਂਟਿੰਗ ਚ, ਕੋ ਕੰਪਿਊਟਰ ਐਪਲੀਕੇਸ਼ਨ।
ਅੱਛਾ-ਅੱਛਾ-ਅੱਛਿਆ ਤੇ ਕੋਈ ਅੱਗੇ
ਮਤਲਬ ਬੈਂਕ ਲਾਈਨ ਇਚ ਬੈਂਕ ਲਾਈਨ ਇਚ
ਅੱਛਾ। ਆ ਓ।
ਹੂੰ।
ਬੈਂਕ ਲਾਈਨ ਇੱਚ ਤੇ ਮਤਲਬ ਬੈਂਕ ਲਾਈਨ ਮਤਲਬ ਕਿ, ਮਤਲਬ
ਹਾਂ-ਹਾਂ ਅਕਾਊਂ ਅਕਾਊਂਟਿੰਗ ਦੀ, ਹਾਂ ਪੜਾਈ ਹੋਣੀ ਚਾਈਦੀ ਐ ਬੋਤ।
ਅੱਛਾ, ਅਗਰ ਮੈਨੇਜਰ ਬਣਨਾ ਹੋਵੇ ਬੈਂਕ ਦਾ ਫਿਰ ਕੇੜੀ ਸਟੱਡੀ ਕਰਨੀ ਪੈਂਦੀ ਐ?
ਏ ਤੇ ਹਜੇ ਮੈਨੂੰ ਵੀ ਨੀ ਪਤਾ ਜੀ।
ਅੱਛਾ, ਜੇੜੇ ਮੈਨੇਜਰ ਹੁੰਦੇ ਨੇ ਨਾ ਓ ਫਿਰ ਥੋੜੀ ਓ ਕਿ ਭਾਜੀ ਓਸ ਤੋਂ ਬੜੀ ਨੌਲੇਜ ਚਾਈਦੀ ਐ।
ਹਾਂ।
ਨੌਲੇਜ ਦੇ ਬਿਨਾਂ ਕੰਮ ਨੀ ਹੋਣਾ।
ਹੂੰ, ਤੇ ਓ ਸਿਫਾਰਿਸ਼ਾਂ ਵੀ ਬੋਤ ਲੱਗਦੀਆਂ ਨਾ ਅੱਜ ਕੱਲ ਤੇ।
ਓਦਾ ਫੈਦਾ ਨੀ ਨਾ ਹੈ ਫਿਰ ਜਦੋਂ ਤੁਆਡੇ ਕੋਲ ਨੌਲੇਜ ਅੱਛੀ
ਹਾਂ, ਪਰ ਓ ਕੀ ਕਰੀਏ ਓ ਇੱਕ ਓਦਾਂ ਤੇ ਮਿਲ ਗਿਆ ਨਾ।
ਓਦਾ ਕੀ ਕਰਨਾ ਬੰਦਾ ਨੇ ਜਦੋਂ ਕੋਈ ਬੰਦਾ ਕੰਮ ਈ ਨਾ ਕਰ ਸਕੇ ਓਦਾ ਕੀ ਫੈਦਾ।
ਹੂੰ।
ਜੇ ਬੰਦਾ ਓਦਾ ਕੋਲੋਂ ਓਦੇ ਫੇਰ ਕਿ ਸਿੱਖਦਾ।
ਹੂੰ, ਹੋਰ ਸੁਣਾਓ ਤੁਸੀਂ?
ਕੋਈ ਘਰ, ਹੁਣ ਘਰ ਦਾ ਕੋਈ ਵੱਡਾ ਬੰਦਾ ਹੂ। ਕੋਈ ਕੰਮ ਨਾ ਵੱਡੇ ਹੋਣ ਦਾ ਫੈਦਾ ਕੀ ਫਿਰ।
ਹਾਂ!
ਲੇਕਿਨ ਉਹ ਤਾਂ ਹੀ ਵੱਡਾ ਹੈ ਨਾ ਫੇਰ ਕੰਮ ਤਾਂ ਨਹੀਂ ਕਰਨ ਜੋਗਾ ਕੋਈ।
ਹਾਂ! ਹਾਂ! ਇਹ ਕੀਤੀ ਹੈ। ਤੁਸੀਂ ਸਹੀ ਗੱਲ।
ਪਾਪਾ ਕੀਰਤਨ ਕੂਰਤਨ ਦਾ ਕੰਮ ਕਰਦੇ ਨੇ? ਹੈਲੋ! ਠੀਕ ਆ। ਹੈਲੋ! ਹੈਲੋ! ਹੂੰ!
ਹੈਲੋ! ਹੈਲੋ! ਭਾਈ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ। ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ।